ਹੈਲੋ। ਸਤਿ ਸ਼੍ਰੀ ਅਕਾਲ ਭਾਜੀ।
ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਹੋਰ ਕੀ ਹਾਲ ਏ।
ਬਸ ਵਧੀਆ, ਜੀ ਤੁਸੀਂ ਦੱਸੋ ਘਰ ਪਰਿਵਾਰ ਵਧੀਆ।
ਵਧੀਆ ਜੀ ਵਧੀਆ, ਤੁਸੀਂ ਸੁਣਾਓ।
ਮੈਂ ਤਾਂ ਵਧੀਆ ਜੀ, ਹਾਂਜੀ ਵਧੀਆ, ਜੀ ਵਧੀਆ।
ਹਾਂਜੀ, ਹਾਂਜੀ
ਮੈਂ ਤੁਹਾਡੇ ਕੋਲ ਪੁੱਛਣਾ ਸੀ? ਇੱਕ ਸਲਾਹ ਲੈਣੀ ਸੀ, ਤਾਡੇ ਕੋਲ ਭਾਜੀ। ਮੈਂ ਪੁੱਛਣਾ ਸੀ ਅਗਰ ਜਿਵੇਂ, ਮੈਂ ਨਵਾਂ ਮੋਬਾਈਲ ਲੈਣਾ। ਤੁਹਾਡੇ ਸਾਬ ਨਾਲ ਕਿਹੜਾ ਲੈ ਲੈਣਾ ਚਾਹੀਦਾ ਮੋਬਾਈਲ?
' ਮੋਬਾਇਲ। ਮਤਲਬ ਐਂਡਰਾਇਡ ਵਿੱਚ।
ਹਾਂਜੀ। ਇਡਰੋਡੀਜ਼ ਲੈਣਾ ਜੀ।
ਤੇ ਮਤਲਬ ਹੈ ਕੋਈ, ਪ੍ਰੈਫਰ ਤੁਹਾਡੇ ਵੱਲੋਂ ਮਤਲਬ ਕੰਪਨੀ ਕੋਈ ਜਿੱਦਾਂ ਤੁਸੀਂ ਪਸੰਦ ਕਰਦੇ ਓ, ਐ ਕੰਪਨੀ ਦਾ ਲੈਣਾ ਐ।
ਭਾਜੀ। ਮੈਂ ਤਾਂ ਸੈਮਸੰਗ ਦਾ ਕਰਨਾ ਜਵੇਂ, ਪਸੰਦ ਸੈਮਸੰਗ ਦਾ ਹੋ ਗਿਆ ਰੈਡਮੀ ਦਾ ਹੋ ਗਿਆ।
ਅੱਛਾ। ਮਤਲਬ ਕਿੰਨੇ ਕੁਚ ਚਾਹੀਦਾ। ਵੀਹ ਵੀਹ-ਪੱਚੀ ਹਜਾਰ ਵਿਚ।
ਨਹੀਂ ਤੀਹ-ਚਾਲੀ ਹਜ਼ਾਰ ਤੱਕ ਚੱਲ ਚੱਲੇਗਾ। ਮਤਲਬ
ਅੱਛਾ
ਹਾਂਜੀ
ਫਿਰ- ਫਿਰ ਸੈਮਸੰਗ ਦੇ ਤੁਹਾਾਨੂੰ ਮਿਲ ਜਾਣਗੇ। ਜਿਵੇਂ ਹੁਨ ਐਸ-ਟਵਟੀ-ਫਾਈਵ ਐਫ-ਵੀ ਲਾ ਲਓ ਤੁਸੀਂ। ਪਤਾ ਤੁਹਾਨੂੰ, ਉਹ-ਉਹ ਬਹੁਤ ਅੱਛਾ ਮੋਬਾਇਲ ਏ।
ਕਿਹੜਾ ਫੋਲਡ?
ਨਹੀਂ-ਨਹੀਂ ਐਸ ਟਵਾਟੀ-ਫਾਵੀ ਐਫ-ਸੀ। ਜਿਹੜਾ ਐਸ-ਟਵ-ਅਲਟਰਾ ਨਾ
ਹਾਂਜੀ ਹਾਂਜੀ
ਬਸ, ਉਹਦੇ ਜਿਹੜਾ ਛੋਟਾ- ਮੋਟਾ ਲਾਲੋ ਤੁਸੀਂ। ਜਿਵੇਂ ਆਈੋ ਫੋਨ ਦਾ ਕੋਈ ਮੋਡਲ ਦਾ ਮੀਨੀ ਹੋ ਗਿਆ। ਹੁਣ ਜੀ ਐਸ-ਟੁਵਟੀ-ਫਾਈਵ-ਐਫ-ਈ। ਹਾਂਜੀ
ਅੱਛਾ, ਮਤਲਬ ਵਧੀਆ ਫੀਚਰ ਹੁੰਦਾ, ਉਸ ਵਿੱਚ ਅੱਛਾ ਜੀ।
ਹਾਂਜੀ, ਹਾਂਜੀ ਬਿਲਕੁਲ।
ਤੇ ਮਤਲਬ ਜਿਵੇਂ ਕੈਮਰਾ ਕੂਮਰਾ ਸਭ ਵਧੀਆ ਹੁੰਦਾ।
ਹਾਂਜੀ, ਹਾਂਜੀ ਬਿਲਕੁਲ ਸਭ ਵਧੀਆ।
ਹੋਰ ਜਿਵੇਂ ਬੈਟਰੀ ਬੂਟਰੀ ਪੈਕਅਪ
ਬੈਟਰੀ ਵੀ ਬਹੁਤ ਅੱਛੀ ਉਹਦੀ ਇਹ ਪੰਜ ਹਜ਼ਾਰ, ਪੰਜ ਹਜ਼ਾਰ ਤੋਂ ਉਤੇ ਈ ਹੈ ਸ਼ਾਇਦ ਪੰਜ ਹਜ਼ਾਰ।
ਅੱਛਾ ਅੱਛਾ, ਫੇਰ ਤੇ ਵਧੀਆ ਜੀ।
ਹਾਂਜੀ ਹਾਂਜੀ।
ਮਤਲਬ ਕਿੰਨੇ ਤੱਕ ਦਾ ਮਿਲ ਜਾਏਗਾ ਤੁਹਾਡੇ ਹਿਸਾਬ ਨਾਲ
ਉਹ ਮਿਲ ਜੇ ਸੈ਼ਦ ਬਿਆਲੀ ਤਰਤਾਲੀ ਤੱਕ ਦਾ
ਅੱਛਾ ਅੱਛਾ।
ਹਾਂਜੀ ਹਾਂਜੀ, ਬਾਕੀ ਬਾਕੀ ਸੈਕਿੰਡ ਹੈਂਡ ਚੀਜ਼ ਤੁਹਾਨੂੰ ਉਹ ਪਤਾ ਐ ਐਸ ਟਵੈਂਟੀ ਥ੍ਰੀ ਐੱਫ ਈ।
ਨਈਂ ਮੈਨੂੰ ਨੀਂ ਪਤਾ
ਉਹ ਮਤਲਬ ਐਸ ਟਵਟੀ ਜਿਹੜਾ ਅਲਟਰਾ ਉਹਦਾ ਛੋਟਾ ਮਾਡਲ ਐ। ਠੀਕ ਐ, ਮਤਲਬ ਉਹ ਤਿੰਨ ਜਨਰੇਸ਼ਨ ਪਿੱਛੇ ਆ। ਮਤਲਬ ਅੱਜ ਦੇ ਟਾਈਮ ਚ ਚੱਲ ਰਿਹਾ ਉਹ ਵੀ, ਇਦਾਂ ਏ। ਹਾਂਜੀ, ਉਹ ਤੇ ਮੈਂ ਪੁੱਛ ਕਿਹਾ ਸੀ ਸੈਕਿੰਡ ਹੈਂਡ ਤਰੇਈ ਸੀ। ਤੇਈ ਹਜ਼ਾਰ ਦਾ ਟਵੰਟੀ ਥ੍ਰੀ, ਹਾਂਜੀ ਹਾਂਜੀ। ਉਹ ਬਹੁਤ ਅੱਛਾ ਰੇਟ ਕਰਦਾ ਸੀ ਹਾਂਜੀ ਹਾਂਜੀ। ਮੈਂ ਵੀ ਸੋਚ ਰਿਹਾ ਲੈਣ ਦਾ
ਅੱਛਾ।
ਬਾਕੀ ਤੁਹਾਨੂੰ ਮੇਨ ਕਾਦੇ ਵਾਸਤੇ ਚਾਈਦਾ ਗੇਮਿੰਗ ਵਗੈਰਾਸਤੇ ਜਾਂ ਫੋਟੋ ਫੋਟੋਸਤੇ
ਨਹੀਂ ਵੈਸੇ ਅਗਰ ਗੇਮ ਵਾਸਤੇ ਚਾਈਦਾ ਹੋਵੇ ਫਿਰ ਕਿਹੜਾ ਵਧੀਆ ਹੋਏਗਾ।
ਫੇਰ ਅੱਜ ਕੱਲ੍ਹ ਪਾ ਜੀ ਹੈ ਤਾਂ ਦੇਖੋ, ਸੈਮਸੰਗ ਬਹੁਤ ਅੱਛਾ ਗੇਮ ਵਾਸਤੇ।
ਹਾਂਜੀ।
ਉਹ ਪਰ ਤੁਹਾਨੂੰ ਸਹੀ ਦੱਸਾਂ ਮਤਲਬ ਉਸ ਤੋਂ ਘੱਟ ਰੇਂਜ ਚ ਵੀ ਬਹੁਤ ਅੱਛੇ ਨੇਂ, ਮੋਬਾਇਲ ਗੇਮਿੰਗ ਆਸਤੇ।
ਹਾਂ, ਜਿਵੇਂ ਰੈਡਮੀ ਹੋ ਗਏ, ਓਪੋ ਦੇ ਹੋ ਗਏ।
ਓਪੋ ਓਪੋ ਵਗੈਰਾ ਐ ਏਡੀ ਗੇਮਿੰਗ ਸਪੋਰਟ ਨਈਂ ਕਰਦੇ, ਬਾਕੀ ਜਿਵੇਂ ਆਈ ਕਿਊ ਡਬਲ ਓ ਹੋ ਗਿਆ ਸੁਣੇ ਤੁਂਸੀ ਕੰਪਨੀ ਆਈਕਊ ਹਾਂਜੀ, ਉਹ ਅਤੇ ਐੱਸ ਐੱਸ ਦਾ ਹੋ ਗਿਆ।
ਅੱਛਾ।
ਹਾਂਜੀ ਤੇ ਬਾਕੀ ਹੋਰ ਵੀ ਸੀ ਪੋਕੋ ਵਗੈਰਾ ਦੇ ਹੋ ਗਏ।
ਅੱਛਾ ਉਦੇ ਚ ਗੇਮਿੰਗ ਵਧੀਆ ਚੱਲਦੀ ਐ।
ਹਾਂਜੀ ਪੋਕੋ ਦੇ ਇਨਫਿਨਿਕਸ, ਇੱਕ ਇਨਫੀਨਿਕਸ ਦਾ ਹੈ ਜੀ ਟੀ ਥਰਟੀ ਪ੍ਰੋ।
ਅੱਛਾ।
ਜੀਟੀ ਥਰਟੀ ਪ੍ਰੋ ਤੇ ਜੀਟੀ ਫਿਫਟੀ ਪ੍ਰੋ ਐ ਪਤਾ ਨੀਂ। ਹਾਂ ਜੀ ਥਰਟੀ ਪਲੱਸ ਹੋ ਰਿਹਾ ਸੀ ਉਹਦੇ ' ਬਹੁਤ ਅੱਛੇ ਬਹੁਤ ਅੱਛਾ ਪ੍ਰੋਸੈਸ ਉਹਦੇ ' ਜੀਰੋ ਲੈ ਕੇ ਜਿੰਨੀ ਮਰਜ਼ੀ ਦੀ ਗੇਮ ਖੇਲੋ ਬਹੁਤ ਅੱਛਾ
ਫੇਰ ਚ ਵਧੀਆ ਹੈ ਭਾਜੀ
ਹਾਂਜੀ ਹਾਂਜੀ ਉਹ ਵੀ ਹੈ ਕੁਛ ਮਹਿੰਗਾ ਉਹ ਵੀ ਚਾਲੀ ਹਜ਼ਾਰ ਦੇ ਅੰਦਰ ਮਿਲ ਜਾਣਾ ਤੁਹਾਨੂੰ
ਅੱਛਾ ਅੱਛਾ, ਫਿਰ ਤੇ ਠੀਕ ਐ ਨਾਂ! ਹਾਂ। ਅਗਰ ਜਿਵੇਂ ਅਗਰ ਜਿਵੇਂ ਬੰਦੇ ਨੇਂ ਫੋਟੋ ਫੂਟੋ ਵਾਸਤੇ ਲੈਣਾ ਹੋਇਆ, ਫਿਰ ਤੇ ਤਾਡੇ ਸਾਬ ਨਾਲ ਆਈਫੋਨ ਹੀ ਵਧੀਆ ਹੁੰਦਾ।
ਆਈਫੋਨ ਵੀ ਹੁੰਦਾ ਵਧੀਆ ਬਾਕੀ ਤੁਸੀਂ ਲਾਓ, ਜਿਵੇਂ ਸੋਨੀ ਦੇ ਹੋ ਗਏ ਫੋਨ
ਹਾਂਜੀ ਸੋਹਨੀ ਦੇ ਹੋਗੇ।
ਪ੍ਰੋਸੈਸਰ ਵਗੈਰਾ ਉਹਨਾਂ ਦਾ ਠੀਕ-ਠੀਕ ਹੁੰਦਾ, ਪਰ ਜਿਹੜੇ ਕੈਮਰੇ ਹੁੰਦੇ ਨੇਂ, ਉਹ ਬਹੁਤ ਅੱਛੇ ਹੁੰਦੇ ਨੇਂ ਉਹਨਾਂ ਦੇ।
ਅੱਛਾ ਜੀ। ਪਾਜੀ ਅੱਜ-ਕੱਲ ਕੋਈ ਲੈਂਦਾ ਤਾਂ ਹੈ ਨੀਂ ਸੋਨੀ ਦਾ ਫੋਨ।
ਉਹ ਭਾਜੀ ਤੁਸੀਂ ਦੇਖੋ ਜਿਆਦਾਤਰ ਜਿਹੜੇ ਫੋਟੋ ਸ਼ੂਟ ਵਗੈਰਾ ਕਰਦੇ ਹੋਣਗੇ ਇਹਨ ਫੋਟੋਆਂ ਦਾ ਸ਼ੌਕ ਹੋਏਆਾ ਉਹਨਾਂ ਕੋਲ ਮਿਲਜੇ ਗਾ ਤੁਹਾਨੂੰ
ਉਹ ਤੇ ਭਾਜੀ ਡੀ ਐਸ ਐਲ ਆਰ ਕੈਮਰਾ ਨਾਲ ਹੀ ਕੀਤੇ ਮੇਰੇ ਹਿਸਾਬ ਨਾਲ ਜ਼ਿਆਦਾ
ਉਹ ਤੇ ਕਰਦੇ ਨੇ ਜਿਵੇਂ ਤੁਸੀਂ ਲਾ ਲਓ ਜਿਵੇਂ ਛੋਟਾ ਮੋਟਾ ਵੀ ਕੰਨਟੈਂਟ ਕ੍ਰੀਏਟਰ ਲਾ ਲਓ ਤੁਸੀ ਹੁੰਦਾ ਪਰ ਜ਼ਿਆਦਾ ਹੋਣੀ ਹੈ ਪਰ ਹੋ ਜਾਂਦਾ ਸਹੀ ਕਈ ਬਾਕੀ ਮੈਂ ਸੁਣਿਆ ਸੋਨੀ ਦਾ ਬਹੁਤ ਅੱਛਾ ਕਮਰਾ ਵੀਵੋ ਲੈਦਾ ਵੀ ਬਹੁਤ ਅੱਛਾ ਅ ਕੈਮਰਾ ਹਾਂਜੀ ਵੀਵੋ ਸੈਮਸੰਗ ਹ ਐਪਲ ਅੱਜ ਕੱਲ ਤੇ ਹਰ ਕੋਈ ਸਪੋਰਟ ਕਰਦਾ ਬਹੁਤ ਅੱਛੇ
ਭਾਜੀ ਜੈ ਜਿੱਥੇ ਤੱਕ ਮੈਂ ਸੁਣਿਆ ਨਾ ਜੀ
ਸਾਰਿਆਂ ਦੀ ਟੱਕਰ ਚੱਲ ਰਹੀ ਹੈ ਅੱਜ ਕੱਲ੍ਹ
ਹੂੰ ਪਰ ਭਾਜੀ ਇਹ ਗੱਲ ਹੈਗੀ ਲੇਕਿਨ ਆਈ ਫੋਨ ਤੋਂ ਪਰ ਕੈਮਰਾ ਨਹੀਂ ਚੱਲਦਾ ਆਈਫੋਨ ਦੀ ਚੀਜ਼ ਅਲਗ ਹੈਗੀ ਹੈ ਭਾਜੀ
ਦੇਖੋ ਈਫੋਨ ਉਹ ਈਫੋਨ ਕਹਿ ਰਿਆ ਸੇਮਸੰਗ ਟਵੈਂਟੀ ਸਿਕਸ ਅਲਟਰਾ ਚੈੱਕ ਕੀਤਾ ਤੁਸੀਂ
ਨਹੀਂ ਭਾਜੀੀ ਉਹਦਾ ਕੈਮਰਾ ਨੀ ਦੇਖਿਆ ਤੁਸੀ
ਉਹ ਭਾਜੀ ਫਰ ਕਰੋ ਚੈੱਕ ਚਾਂਦ ਦਿਖਾ ਦਿੰਦਾ ਤੁਹਾਨੂੰ ਧਰਤੀ ਤੇ ਹੀ ਤੇ ਹੋਰ ਭ ਧਰਤੀ ਉਹ ਸੋ ਐਕਸ ਦਾ
ਅੱਛਾ ਜੀ
ਉਹ ਖਾਲੀ ਇਹ ਨੀ ਹੈ ਬਈ ਹੁਨ ਈ ਕੱਢਿਆ ਉਹਨਾਂ ਨੇ ਉਹ ਦਾ ਟਵੈਂਟੀ ਥਰੀ ਟਵਟੀ ਫੋਰ ਅਲਟਰਾ ਤੋਂ ਹੀ ਚੱਲ ਰਿਆ ਸੋ ਉਹਨਾਂ ਦਾ
ਹਾਂ ਆਈਫੋਨ ਨੂੰ ਵੈਸੇ ਕੈਮਰਾ ਤੇ ਓਂਹੀ ਦਿੰਦਾ ਐ ਸੈਮਸੰਗ
ਏਡਾ ਤੇ ਪਤਾ ਨਹੀਂ ਸ਼ਾਇਦ
ਐਂ ਤੁਹਾਨੂੰ ਮੈਂ ਦੱਸ ਰਿਹਾ ਤੁਹਾਨੂੰ ਓਹੀ ਦਿੰਦਾ
ਅੱਛਾ ਅੱਛਾ ਹੁੰਦਾ ਜੀ
ਹਾਂ
ਉਹੀ ਉਥ ਸੈਮਸੰਗ ਸੈਮਸੰਗ ਦੀ ਟੱਕਰ ਬਹੁਤ ਅੱਛੀ ਮਾਰਕੀਟ
ਹੂੰ ਸੈਮਸੰਗ ਦਾ ਨਾਮ ਹੈਗਾ ਭਾਜੀ ਬ੍ਰੈਂਡ ਬਣਿਆ ਦਾ ਇੱਕ ਤਰ੍ਹਾਂ ਦਾ
ਉਹ ਜਿਵੇਂ ਐਪਲ ਹੈ ਨਾ ਤੁਸੀਂ ਐਪਲ ਲੈ ਲਓ ਤੁਹਾਨੂੰ ਮਿਲ ਜਵੇਗਾ ਜਣੇ ਹਣੇ ਕੋਲ ਮਿਲ ਜਏ ਗਾ ਅੱਜ ਕੱਲ੍ਹ
ਪਤਾ ਕੀ ਹੈ ਭਾਜੀ ਅਗਰ ਤੇ ਜ਼ਿਆਦਾਤਰ ਲੋਕੀ ਐਪਲ ਲੈਂਦੇ ਨੇ ਅਗਰ ਜਿਵੇਂ ਐਂਡਰੋਇਡ ਫੋਨ ਲੈਣਾ ਹੋਵੇ ਨਾ ਜ਼ਿਆਦਾਤਰ ਲੋਕੀ ਸੈਮਸੰਗ ਦਾ ਹੀ ਲੈਂਦੇ ਨੇ
ਹਾਂਜੀ ਸੈਮਸੰਗ ਵੀ ਵਧੀਆ ਬਾਕੀ ਵੀਵੋ ਉਪੋ ਵਗੇਰਾ ਬਰਾਂਡਿਡ ਕੰਪਨੀ ਦੇ
ਉਹ ਪਤਾ ਕੀ ਹੈ ਭਾਜੀ ਜਿਵੇਂ ਜਿਹੜਾ ਮਤਲਬ ਥੋੜਾ ਜਿਆਦਾ ਅਮੀਰ ਹੁੰਦਾ ਨਾ ਉਹ ਜ਼ਿਆਦਾਤਰ ਸੈਮਸੰਗ ਦਾ ਹੀ ਲੈਂਦਾ ਏ ਜਿਹੜਾ ਮਤਲਬ ਮਿਡਲ ਕਲਾਸ ਜਵੇਂ ਮਿਡਲ ਕਲਾਸ ਹੁੰਦਾ ਨਾ ਥੋੜਾ ਉਹ ਫੇਿਰ ਆਪਣੇ ਹਿਸਾਬ ਨਾਲ ਲੈਂਦਾ
ਹ ਹਰ ਕੋਈ ਅਹ ਬੰਦਾ ਲਾ ਲਓ ਤੁਸੀ ਜਾਂ ਤੁਸੀਂ ਉਹੀ ਲਾ ਲਓ ਗਰੀਬ ਹਰ ਕੋਈ ਐਪਲ ਚੱਕੀ ਫੇਿਰਦਾ ਵਾ
ਬਿਲਕੁਲ ਜੀ ਬਿਲਕੁਲ ਐਪਲ ਹਰ ਕੋਈ ਰੋਲ ਪਿਆਦਾ ਐਪਲਾਂ ਦਾ
ਐਪਲ ਦਾ ਰੁਲ ਮ ਤਾਂ ਭਾਜੀੀ ਆਈਫੋਨ ਐਕਸ ਦਸ ਦਸ ਹਜ਼ਾਰ ਦੇ ਰੁਲਦੇ ਮੈਨ ਦੱਸੋ ਤੁਸੀਂ ਆਈ ਫੋਨ ਆਈਫੋਨ ਬਾਰਾਂ ਮੀਨੀ ਤੁਹਾਨੂੰ ਵੀਹ ਹਜ਼ਾਰ ਦੇ ਅੰਦਰ ਮਿਲ ਜਾਂਦਾ ਹੈ ਉਹ ਨਹੀ ਹੈ ਦੱਸੋ ਮਤਲਬ ਨਹੀਂ ਲਏਗਾ
ਉਹੀ ਤਾਂ ਸਹੀ ਗੱਲ ਆ ਹੁਣ ਤਾਂ ਵੈਲਿਊ ਬਿਲਕੁਲ ਡਿੱਗ ਚੁੱਕੀ
ਹਾਂ ਸੈਮਸੰਗ ਦੀ ਮਾਰਕੀਟ ਇੰਨਾ ਇੰਨੀ ਵਧੀਆ ਉਹਨਾਂ ਦਾ ਤੁਸੀਂ ਰੇਟ ਜ਼ਿਆਦਾ ਨਹੀ ਡਿੱਗਿਆ ਮਿਲਿਆ ਤੁਹਾਨੂੰ
ਅੱਛਾ ਅੱਛਾ
ਹਾਂ ਜਿਵੇਂ ਤੁਸੀਂ ਐਸ ਟਵਥਫ ਵੀ ਕਹਿ ਰਿਹਾ ਮੈਂ ਇਹ ਵੀ ਬਹੁਤ ਪੁਰਾਣਾ ਫੋਨ ਹੈ ਉਹਨਾਂ ਦਾ ਉਹ ਵੀ
ਅੱਜ ਕੱਲ੍ਹ ਤਾਂ ਭਾ ਜੀ ਜ਼ਿਆਦਾ ਸੈਮਸੰਗ ਦੇ ਵੀ ਚੱਲਦੇ ਇਨਫੋਲਡ
ਦੇਖੋ ਤੁਸੀਂ ਐਪਲ ਦੇ ਜਿਹੜੇ ਲੋਂਚ ਹੋਏ ਸੀ ਸ਼ੁਰੂ ਸ਼ੁਰੂ ਚ ਡੇਢ ਡੇਢ ਲੱਖ ਦੇ ਲੋਂਚ ਹੋਏ ਸੀ ਉਹ ਅੱਧਾ ਅੱਧਾ ਚਾਰ ਦਾ ਮਿਲਦਾ ਹਨਾ
ਆਹੋ ਆਹੋ
ਅਤੇ ਐ ਇਹਦੇ ਸੈਮਸੰਗ ਦਾ ਸੈਮਸੰਗ ਦੇ ਜਹੜੇ ਚਾਲੀ ਚਾਲੀ ਹਜ਼ਾਰ 'ਤੇ ਲੌਚ ਹੋਏ ਸੀ ਤਰੀਹ ਹਜ਼ਾਰ 'ਤੇ ਲੌਚ ਹੋਏ ਸੀ ਉਹ ਅੱਜ ਵੀਹ ਤੇਈ ਹਜ਼ਾਰ ਦੇ ਵਿਕਰੇਨ ਨੇ
ਅੱਛਾ ਜੀ
ਹਾਂ
ਤੇ ਮਤਲਬ ਆਈਫੋਨ ਦੀ ਇਨੀ ਬੈਲੂ ਗਰ ਜਾ ਰਹੀ
ਆਈਫੋਨ ਦੀ ਪਤਾ ਨੀ ਕਿਉ ਉਹ ਗਿਰ ਜਾਂਦੇ ਨੇ ਜਿਵੇਂ
ਜੀ ਇਹ ਹਰ ਸਾਲ ਲੋਂਚ ਕਰੀ ਜਾਂਦੇ ਆਈਫੋਨ ਉਸ ਕਰਕੇ
ਆਈਫੋਨ ਦੀ ਤਾਂ ਵੀ ਮਤਲਬ ਲਾ ਲਓ ਸੀ ਅਤੇ ਥਰਟੀਨ ਤੱਕ ਥਰਟੀਨ ਆਈਫੋਨ ਥਰਟੀ ਨ ਤ ਸਾਰੀ ਸਾਰੀ ਵੈਲਊ ਡਿੱਗ ਗਈ ਹਾਂਜੀ
ਆਈਫੋਨ ਨੂੰ ਚਾਹੀਦਾ ਕਿ ਘੱਟ ਤੋਂ ਘੱਟ ਤਿੰਨ ਚਾਰ ਸਾਲ ਬਾਅਦ ਆਪਣਾ ਇੱਕ ਉਹ ਲੋਂਚ ਕਰਨ
ਬਿਲਕੁਲ ਉਹਨਾਂ ਦੀ ਫੇਿਰ ਬਹੁਤ ਅੱਛੀ ਵੰ ਸੀ ਮਾਰਕੀਟ ਦੇ
ਨਾ ਰੇਟ ਗੀਰੇਗਾ ਨਾ ਕੁ ਵਚੇ
ਇਹ ਵੀ ਉਹ ਬੜੀ ਕਰ ਰਹੇ ਨਾ ਕੰਜੂਸੀ ਵੀ ਆਉਂਦਾ ਪੈਸ ਦੇ
ਬਸ ਉਓਹੀ ਗੱਲ ਏ ਨਾ ਉਓਹੀ ਗੱਲ
ਇਹ ਵੀ ਮੈਂ ਸੁਣਿਆ ਸ਼ਾਇਦ ਆਈਫੋਨ ਏਟੀਨ ਤੱਕ ਆਉਣਾ ਬਸ ਇਸ ਤੋਂ ਬਾਅਦ ਇਹਨਾਂ ਨੇ ਬੰਦ ਕਰ ਦੇਣਾ ਹੋਰ ਆਈਫੋਨ ਨਹੀਂ ਕੱਢਦਾ
ਹੋਰ ਹਾਂ ਹੋ ਸਕਦਾ ਭਾਜੀ ਕਿੰਨਾ ਹੀ ਗੱਡੀਆਂਣ ਇਥੇ ਕਿੰਨੇ ਕੱਟ ਦੇ ਨੇਗੇ ਇਹ ਇਹਦੇ ਗਿਣਤੀ ਬਣਾ ਦੇ ਨੇਗੇ
ਹਮ ਹਾਂ ਕੱਢੀ ਜਾਣਗੇ ਜਦ ਤ ਦੁਨੀਆਂ ਹੈ
ਉਓਹੀ ਤੇ ਇਹਨਾਂ ਦਾ ਕੀ ਆ ਪੰਜਾਹ ਤੱਕ ਵੀ ਜਾ ਦੇਣਾ ਐ
ਹੋਰ
ਉਹਨਾਂ ਨੇ ਤੇ ਭਾਜੀ ਪੈਸਾ ਕਮਾਉਣ ਦੀ ਮਸ਼ੀਨ ਲਾਈ ਦੀ ਉਹਨਾਂ ਨੇ ਹਰ ਸਾਲ ਲਵਾਂ ਕੱਢ ਪਿਛਲੇ ਦਾ ਪ੍ਰਾਈਜ਼ ਗਿਰਦਾ ਮੋਟਾ ਪਹਿਲੇ ਸ਼ੁਰੂ ਸ਼ੁਰੂ ਲੋਕ ਗਿਰੀ ਲੈਂਦੇ ਨੇ ਖਰੀਦਣ ਨਾਲੇ
ਹਾਂ ਸੁਣਿਆ ਫ ਨ ਦਾ ਜਾਣਾ ਤਹ ਹਜ਼ਾਰ ਸੁਨਿਆ ਦਾ
ਹਾਂ ਬਿਲਕੁਲ ਆਊਣਾ ਮੈਂ ਵੀ ਉਹ ਇੰਸਟਾਗ੍ਰਾਮ ਤੇ ਵੇਖੀ ਰੀਲ
ਹ ਸਾਰੀ ਸਾਰੀ ਸਾਈਟਾਂ ਤੇ ਜਾ ਲਿਆ ਬਈ ਤੀਹ ਹਜ਼ਾਰ ਤ ਫ ਫਿਫਟੀਨ ਦਾ
ਹਾਂਜੀ
ਮੈਂ ਕਹਿ ਰਿਹਾ ਸਾਰੀ ਸਾਈਟਾਂ ਤੇ ਜਾਣਾ ਜਿੰਨੀ ਵੀ ਵੈਬਸਾਈਟਸ ਨੇ ਤੀਹ ਹਜ਼ਾਰ ਤੱਕ ਹਾਂ ਹਾਂ ਉਹ ਨਵਾਂ ਹਾਂ
ਚਲੋ ਵੇਖਣੇ ਆ ਕੀ ਬੰਦਾ ਵੈਸੇ ਵੀ ਭਾਈ ਆਈ ਫੋਨ ਦਾ ਰੇਟ ਬੜੇ ਗਿਰੇ ਰਦੇ
ਉਹ ਆਈਫੋਨ ਦੇ ਰੇਟ ਘੱਟਦੇ ਹੀ ਰਹਿੰਦੇ ਨੇ ਆਈ ਫੋਨ ਥਰਟੀਨ ਫੋਰਟੀਨ ਜਿਵੇਂ ਹੁਣ ਆਈੋਨ ਏਟੀਨ ਆਾ ਹੈ ਉ ਜੀ ਆਈਫੋਨ ਫਿਰ ਜਿਵੇਂ ਪੰਦਰਾਂ ਉਹਦਾ ਰੇਟ ਤੁਹਾਨੂੰ ਪਤਾ ਗਿਰਨਾ ਕਿੰਨਾ ਹੋਰ
ਹੋਰ ਗਿਰ ਜਾਣਾ
ਜਿਹੜੇ ਪੁਰਾਣੇ ਨੇ ਉਹਨਾਂ ਦਾ ਹੋਰ ਗਿਰ ਜਾਣਾ ਜਿਹੜੇ ਪੁਰਾਣੇ ਸੈਕਿੰਡ ਹੈਂਡ ਦੁਕਾਨਾਂ ਤੇ ਪਈਵਗੇ
ਬਿਲਕੁਲ ਜੀ ਬਿਲਕੁਲ ਜੀ ਅੱਜ ਕੱਲ੍ਹ ਕਿੱਥੇ ਕੀਮਤ ਹੈਗੀ ਜੀ ਇਹ ਮੋਬਾਈਲਾਂ ਦੀ
ਹ ਅੱਜ ਕੱਲ ਤਾਂ ਦੇਖੋ ਬਾਕੀ ਮੋਬਾਇਾਈਲ ਵਾਲਿਆਂ ਦੀ ਵੀ ਨਹੀਂ ਗਲਤੀ ਹੈ ਐਪਲ ਵਾਲਿਆਂ ਦੀ ਦੁਕਾਨਾਂ ਹੀ ਐਡੀ ਖੁਲ ਗਈਆਂ ਉਹਨਾਂ ਨੇ ਆਪਣੇ ਮਾਰ ਟ ਵਉਣ ਪਿੱਛੇ ਘੱਟ ਤੋਂ ਘੱਟ ਰੇਟ ਉਹ ਬ੍ਰੈਂਡ ਸੈੱਸ ਜੋ ਲਓ ਐੱਚ ਆਰ ਆਈ ਫੋਨ ਅਪਲ ਲ ਲੋ
ਹਮ
ਏਡੀ ਦੁਕਾਨਾਂ ਖੁਲ ਗਈਆਂ
ਚਲੋ ਠੀਕ ਹੈ ਭਾਜੀ ਫੇਿਰ ਮੈਂ ਤੁਹਾਨੂੰ ਵੇਖਣਾ ਫਿਰ ਤੱਕ ਓਕੇ
ਹਾਂਜੀ ਹਾਂਜੀ ਠੀਕ ਹੈ ਭਾਜੀ